ਹੈਲੋ
ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਜੀ ਠੀਕ ਹਾਂਸੀਂ ਵੀ ਹੋਰ ਮੈਂ ਕਿਹਾ ਬਹੁਤ ਦਿਨ ਹੋ ਗਏ ਸੀ ਵੀ ਤੁਹਾਡੀ ਕੋਲ ਨੀ ਆਈ ਸੀ ਅਤੇ ਮੈਂ ਕਿਹਾ ਪੁੱਛਿਆ ਸਭਥ ਮ ਸਭ ਠੀਕ ਤੇ ਹੈ
ਬਸ ਨਾ ਮੌਸਮ ਐਸੇ ਚੱਲ ਰਿਹਾ ਜਦੋਂ ਵੀ ਸ ਹੋਆ ਪਿਆ ਘਰ ਸਾਰਿਆਂ ਨੂੰ ਹੀ ਸਭਦੀ ਤਬੀਅਤ ਖ਼ਰਾਬ ਹੈ
ਅੱਛਾ
ਹ ਬੱਸ ਕਿਸੇ ਦਾ ਗਲਾ ਖਰਾਬ ਹੈ ਕਿਸੇ ਨੂੰ ਜੁਖਾਮ ਐ ਮੈਂ ਕਿਸੇ ਨੂੰ ਪੁੱਛਿਆ
ਹਾਂ ਇਹ ਨਾ ਮੌਸਮ ਹੀ ਐਵੇਂ ਦਾ ਹੈਗਾ ਉਹ ਲੂ ਲੱ ਲੱਗ ਜਾਂਦੀ ਹੈ ਨਾ ਬੱਚ ਬੱਚੇ ਜਾਂਦੇ ਆ ਨਾ ਬਾਹਰ ਤੇ ਉਹ ਹਵਾ ਹੀ ਬੜੀ ਹੈਗੀ ਲੂ ਵਾਲੀ ਲੂ ਲੱਗ ਗਈ ਹੁਨੀ ਬੱਚਿਆਂ ਨੂੰ ਗਲੇ ਵਾਸਤੇ ਤੇ ਹਾਂ ਹਾਂ ਤੇ ਤੁਸੀਂ ਫੇਰ ਘਰ ਦੇ ਗਰਾਰੇ ਵਗੈਰਾ ਕਰਾਣੇ ਸੀ ਬੱਚਿਆਂ ਨੂੰ
ਹਾਂਜੀ-ਹਾਂਜੀ। ਕਰਾ ਰਹੀਆਂ ਹਣੁ ਤੇ ਮਲਿਠੀ ਵਗੈਰਾ ਵੀ ਲੈਂਦੇ ਵੈਸੇ ਪਰ ਇਹ ਨਾ ਵੀ ਥੋੜਾ ਤੇ ਹੋਈ ਗਿਆ ਸਭ ਕਿਸ ਨੂੰ ਬੁਖਾਰ ਏ। ਕਿਸ ਕੁਛ ਬਸ ਇੰਨੀ ਗਰਮੀ ਹੈ ਬਿਨਾਂ ਏਸੀ ਪੱਖੇ ਦੇ ਵੀ ਨੀ ਬੈਠੇ ਜਾਂਦਾ। ਮਰਿਆ ਹੁੰਦਾ। ਏ ਸੀ ਤੇ ਬੈਠੇ ਰਹਿੰਦੇ ਉ
ਗਰਮੀ ਚ, ਵੀ ਨਹੀਂ ਬਹਿ ਸਕਦੇ ਇੰਨੀ ਗਰਮੀ ਪੈ ਰਹੀ ਹੈ ਉਹਨੂੰ ਬੁ ਬੁਖਾਰ ਏ ਤੇ ਹੁਣ ਬੰਦਾ ਕਹਿੰਦਾ ਏਸੀ ਵੀ ਨੀ ਬੈਠਣਾ ਚ ਫੇਰ ਬੱਚੇ ਬਹਿੰਦੇ ਨੀ‌ ਹੈਗੇ ਗਰਮੀ ਚ, ਕੀ ਕਰੇ
ਲੀ ਬਸ ਇਹ ਚਲ ਰਿਹਾ।
ਹੋਰ ਸੁਣਾਉ ਹੋਰ।
ਬਸ ਕੁਛ ਨੀ ਬੈਠੀ ਸੀ, ਮੈਂ ਕਿਹਾ ਬੜੇ ਦਿਨ ਹੋ ਗਏ ਯਾਦ ਨੀ ਕੀਤਾ ਤੁਸੀਂ, ਮੈਂ ਹੀ ਕਰ ਲੈਣੀ ਆ ਚਲੋ, ਫੋਨ ਹੋਰ, ਮੈਂ ਕਿਹਾ ਚੱਲ ਠੀਕ ਹੋਣ ਬੱਚੇ ਸਭ। ਕਾਰੋਬਾਰ ਠੀਕ ਹੋਣਾ ਚਾਹੀਦਾ। ਬਸ ਤੇ ਹੋਰ ਖਾ ਲਈ ਰੋਟੀ ਖਾ ਲਈ ਤੁਸੀਂ।
ਬਸ। ਹੁਣੇ ਹੁਨ ਫੀ ਹੋਈ ਸੀ ਰਸਟੇ ਕਰ ਰਹੇ ਸੀ। ਹਾਂਜੀ। ਅੱਜ ਮੈਂ ਮਟਰ ਪਨੀਰ ਬਣਾਇਆ ਸੀਗਾ। ਨਾਲ ਫਿਰ ਫੁਲਕੇ ਬਣਾਏ ਸੀ।
ਅੱਛਾ ਕੁਲਚੇ ਬਣਾਏ ਸੀ।
ਫੁਲਕੇ-ਫੁਲਕੇ।
ਫੁਲਕੇ, ਮੈਂ ਕਿਆ ਕੁਲਚੇ ਮੈਂ ਕਿਹਾ ਕੁਲਚੇ ਬਣਾਏ ਸੀ। ਅੱਛਾ-ਅੱਛਾ ਹਾਂ। ਹਾਂ ਉਹੀ। ਅੱਛਾ ਗਰਮੀ ਚ ਵੈਸੇ ਵੀ ਕੁਲਚੇ ਤੇ ਛੋਲਿਆਂ ਨਾਲ ਹੀ ਚੱਲਦੇ ਨੇ, ਤੇ ਗਰਮੀ ਚ ਤੇ ਬਸ ਰੋਟੀ ਬਣ ਜਾ ਏ ਔਹੀ ਬੜੀ ਵੱਡੀ ਗੱਲ ਏ। ਐਨੀ ਗਰਮੀ ਪੈ ਰਹੀ ਐ, ਗਰਮੀ ਚ ਮਨ ਕਰਦਾ ਹੈ ਹੂੰ।
ਖਾ ਲੈਂਦੇ ਨੇ, ਅੱਜ ਕਾਫੀ ਦਿਨ ਹੋ ਗੇ ਚਾਵਲ ਚਾਵਲ ਹੀ ਬਣਦੇ ਸੀ ਮੈਂ ਫਿਰ ਅੱਜ ਰੋਟੀ ਬਣਾਈ ਐ। ਜ਼ੂਰ ਪੈਰੇ ਮੇਰੇ ਚਾਵਲ ਈ ਬਣਦੇ ਨੇ।
ਹਾਂ, ਅਸੀਂ ਵੀ ਐਵੇਂ ਈ ਕਰਨੇ ਆਂ ਗਰਮੀ ਜੈਦਾ ਪੈ ਰਹੀ ਹੈਏ ਨਾ ਕੈੰਦੇ ਆਂ ਚੱਲ ਹੁਣ ਫੁਲਕੇ ਕੀ ਲਾਣੇ ਨੇ ਚਾਵਲ ਈ ਬਣਾ ਲੈਂਣੇ ਆਂ। ਜਲਦੀ ਹੋ ਜਾਏਗਾ ਕੰਮ ਸਬਜ਼ੀ ਸੁਬਜੀ ਪਾ ਕੇ ਵਿੱਚ ਬਣਾ ਲਈ ਦੇਣੇ। ਪਿਆਜ ਟਮਾਟਰ ਹਰ
ਹੂੰ, ਬਸ ਐਵੇਂ ਬਨਾ ਲੈਂਦੀ ਆਂ ਮੈਂ ਵੀ। ਕਦੀ ਜਿਵੇਂ ਨਮਕੀਨ ਚਾਵਲ ਬਣਾਤੇ ਕਦੀ ਦਾਲ ਚਾਵਲ ਕਦੀ ਰਾਜਮਾਂ ਕਦੀ ਛੋਲੇ। ਚਾਵਲ ਈ ਨਾਲ ਖਾਂਦੇ ਨੇ ਐ।
ਚਾਵਲ ਹਾਂ ਬੱਚੇ ਰਾਜਮਾਂ ਚੋਲ ਖੁਸ਼ ਹੋ ਕੇ ਖਾ ਲੈਂਦੇ। ਨੇ ਤੇ ਚਾਜਮਾਂ ਚੌਲ ਬਣ ਜਾਂਦੇ ਨੇ ਹਫ਼ਤੇ ਚ ਦੋ ਵਾਰੀ। ਫੇਰ ਰੋਜ਼ ਰੋਜ਼ ਵੀ ਨੀ ਖਾਏ ਜਾਂਦੇ, ਕਿ ਫੇਰ ਬੰਦਾ ਸਬਜ਼ੀ ਤਾਂ ਬਣਾਣੀ ਪੈਂਦੀ ਏ। ਬੱਚੇ ਨਾ ਖਾਣ ਆਪ ਤੇ ਖਾਣੀ ਏ ਨਾ।
ਬਸ ਐਹੀ ਹੂੰਦੈ। ਮਟਕ ਤੋ ਨਹੀਂ। ਮ ਹੁਣ ਕੁਛ ਸੋਚ ਹੀ ਰਹੀ ਸੀ, ਮੈਂ ਕਿ ਹੁਣ ਸ਼ਾਮ ਵਸੇ ਕੀ ਬਣਾਵਾਂ। ਛੁੱਟੀਆਂ ਵੀ ਆਈਆਂ ਨੇ ਸਾਰੇ ਘਰ ਹੀ ਨੇ ਨਾ।
ਹਾਂ ਐਤੇ ਹੈ ਸ਼ਾਮੀ ਵੀ ਸ਼ਾਮੀ ਬੱਚੇ ਕੈੰਦੇ ਨੇ ਕੁਛ ਖਾਣ ਨੂੰ ਮਿਲ ਮਿਲ ਜਾਏ ਸਨੈਕਸ ਮਿਲ ਜਾਣ ਕੋਈ ਚੀਨ, ਕੋਈ ਚੀਜ਼ ਐਵੇਂ ਦੀ ਮਿਲ ਜਾਏ ਛੋਟੀ ਵੀ ਜਿਵੇਂ ਬ੍ਰੈਡ ਹੋ ਗਿਆ ਬ੍ਰੈਡ ਰੋਲ ਹੋ ਗਏ ਜਿਵੇਂ ਟੋਸਟ ਹੋ ਗਏ। ਸ਼ਾਮੀ ਵੀ ਬੱਚਿਆਂ ਨੂੰ ਕੁਛ ਕੁਛ ਨਾ ਕੁਛ ਜ਼ਰੂਰ ਚਾਹੀਦੈ ਨਹੀਂ ਤੇ ਫੇਰ ਕੈੰਦੇ ਨੇ ਬਜ਼ਾਰ ਜਾਈਏ ਅਸੀਂ ਬਜ਼ਾਰੋਂ
ਹਾਂ, ਐਹੀ ਹੁੰਦਾ ਬਸ ਬਜ਼ਾਰ ਭਹੀਏ ਤਾਂ ਨੀ ਆਂਦੇ ਹੁਣ ਤਾਂ ਬਸ ਔਨਲਾਈਨ ਮੰਗਵਾ ਲੈਂਦੇ ਹਾਂ ਅਪਾਂ। ਐ, ਮੰਗਾ ਲੈਣੀ ਆਂ ਫੋਗ ਮੰਗਾ ਲੈਨੀ ਆਂ।
ਹਾਂ, ਓਹੀ ਕੈ ਰੀਆਂ ਫੇਰ ਬੱਚੇ ਜਮੈਟੋ ਕਰਦੇ ਨੇ ਤੇ ਐਸ ਤੋਂ ਸੋਛਾ ਅਸੀ ਕੈੰਣੇ ਆ ਚੱਲ ਮੈਂ ਹੀ ਘਰ ਬਣਾ ਦਿੰਦੀ ਆਂ ਸਾਫ ਸੁਥਰੀ ਚੀਜ਼। ਬਜ਼ਾਰ ਦੀ ਚੀਜ਼ ਕੋਈ ਪਤਾ ਨੀ ਹੁੰਦਾ ਬ ਬਜਾਰੋ ਕਿਵੇਂ ਦੀ ਚੀਜ਼ ਮਿਲੇ ਨਾ ਮਿਲੇ ਤੇ ਮੈਂ ਤੇ ਫੇਿਰ ਕਹਨੀ ਹ ਘਰ ਹੀ ਬਣਾ ਮਾਂ, ਬੱਚਿਆਂ ਨੂੰ ਕੋਈ
ਮੈਂ ਵੀ ਫੇਰ, ਉਸ ਘਰ ਹੀ ਬਣਾਨਦੀ ਹਾਂ ਹੁਣ ਜੋ ਵੀ ਫੇਰ ਹੁਣ ਬ ਵੀ ਸੋਚਯਾ ਨੀ ਸੀ ਮੈਂ ਬੈ੍ਡ ਪਕੋੜੇ ਬਣਾਣੀ
ਅੱਛਾ ਬ੍ਰੈਡ ਰੋਲ ਬਣਾ ਦੋਗੇ, ਬ੍ਰੈਡ ਰੋਲ ਕਿਵੇਂ ਬਣਾਉਦੇ ਹੋ ਤੁਸੀ?
ਆਪਾਂ ਵਾਰ ਦੇ ਜਿਹੜੇ ਮਸਾਲੇ ਖੜੇ, ਨੇ ਸਾਰੇ ਮਸਾਲੇ ਪਾਣੇ ਨੇ ਆਵਾਜ਼ ਹਾਂਜੀ ਲਾਲ ਮਿਰਚ, ਪਾਈ ਹੋਈ ਸੀ
ਪਿਆਜ ਵੀ ਪਾਂਉਦੇ ਹੋ, ਅੱਛਾ
ਸਾਡੇ ਤਾਂ ਖਾਂਦੇ ਹੀ ਨਹੀ ਨਾ, ਹੈਗੇ ਮਤਲਬ, ਬਰੀਕ -ਬਰੀਕ ਕਿੱਥੇ ਪੁਰਾਣੀਆਂ ਯਾਦਾਂ ਤੋਂ ਬਾਅਦ ਚ ਵੀ ਨਾ ਬ੍ਰੈਡ ਹੁੰਦੀ ਹੈ, ਨਾ ਤੇ ਬ੍ਰੈਡ ਨੂੰ ਪਾਣੀ ਭਿਗੋ ਕੇ ਨਾ ਉਹਦਾ ਪਾਣੀ ਕੱਢ ਲੈਣਾ, ਤੇ ਉਹਨੂੰ ਵੀ ਐਵੇਂ ਨਾਲ ਪਾ ਕੇ ਨਾ ਮਿਕਸ ਹਾਂਜੀ ਕਿਉਂਕਿ ਨਾ ਬ੍ਰੇਡ ਦਾ
ਤੁਸੀਂ ਮਤਲਬ ਕਿ, ਜਿਹੜੇ ਮਤਲਬ ਕੀ ਤੁਸੀਂ ਆਲੂ ਦੀ ਜਿਹੜੀ ਮਿਸ ਬਣਾਈ ਏ ਉਹਦੇ ਵਿੱਚ ਜੋ ਤੁਸੀਂ ਬ੍ਰੈਡ ਏ ਉਹ ਗਿੱਲੀ ਕਰਕੇ ਤੇ ਉਹ ਸਾਰੀ ਉਹਦੇ ਵਿੱਚ ਤੁਸੀਂ ਫਿਰ ਉਹਨੂੰ ਮਿਕਸ ਕਰ ਲੈਂਦੇ ਹੋ ਦੋਨੋ
ਹਾਂਜੀ, ਦੋਨੋਂ ਮਿਕਸ ਕਰ ਲੈਨੇ ਆ
ਅੱਛਾ
ਜਿਵੇਂ ਹੁਣ ਕਰਾਂਗੇ ਨੇ ਆਪਾਂ, ਤੇ ਉਹ ਵੈਸੇ ਹੀ ਹਾਰਡ ਹੋ ਜਾਂਦੀ ਹੈ ਤੇ ਉਹ ਟੁੱਟਦੀ ਨੀ, ਬਾਹਰ ਨੀ ਨਿਕਲਦਾ ਕੁਛ ਇਧਰ -ਉਧਰ ਨਹੀਂ ਟੁੱਟਦਾ। ਤੇ ਅਗਰ ਤੁਸੀਂ ਕੁਰਕੁਰਰੇ ਬਣਾਣੇ। ਫੇਰ ਤੇ ਤੁਸੀਂ ਕੀ ਕਦੇ ਥੋੜਾ ਜਿਹਾ ਜਿਹੜੇ। ਆ ਹੁੰਦੇ ਨੇ ਜਿਹੜੇ ਕੋਨਫਿਲਕ ਹੁੰਦੇ ਨੇ ਉਨ੍ਹਾ ਦੇ ਵਿੱਚ। ਇਹ ਜਾਣੇ ਨੇ ਸਪੰਜ ਵਿੱਚੋਂ। ਕਿਉਂ ਕੀ ਨਾਤਾ ਪ੍ਰੋਪਰ ਹੈਲਾ ਕਰਕੇ ਪਾਣੀ ਕੱਢਿਆ। ਕਰਕੇ ਕਿੰਨਾ ਕੁ ਖੁੱਲ ਜਾਂਦਾ। ਵੀ ਆਹੋ ਜਿੰਨਾਂ ਵੀ ਹੈ ਵਿੱਚੋਂ ਹੁੰਦਾ। ਕਹਿੰਦਾ। - ਤੇ ਆਹੀ ਹੈ।
ਅੱਛਾ। ਤੇ ਅਸੀਂ ਨਾ ਉਹ ਫੇਰ ਨਾ ਮੈਂ ਦੇਖਿਆ ਸੀ ਕਿਸੇ ਨੂੰ ਉਹ ਫੇਰ ਜਿਹੜੇ ਕੋਰਨ। ਫਲੇਕਸ ਨਹੀਂ ਮਿਲਦੇ ਕੋਰਨ ਫਲੇਕਸ ਦਾ ਪੈਕੇਟ ਮਿਲਦਾ ਜਿਹੜਾ। ਬਜ਼ਾਰੋਂ ਉਹ ਉਹਨੂੰ ਚੂਰਾ ਕਰ ਲੈ। ਹੁੰਦੇ ਨੇ। ਫੇਰ ਸੈਲਰੀ ਬਣਾਉਦੇ ਨੇ ਹਾਂ ਉਹ ਨਾ ਉਹ। ਅ ਦੀ ਜਿਹੜੀ ਹੁੰਦੀ ਹੈ ਕੋਰਨ ਸਟਾਰ ਦੀ ਸੈਲਰੀ ਜੀ ਬਣਾ ਕੇ ਨਾ। ਜਿਹੜੇ ਬੋਲਸ ਤੁਸੀਂ ਬਣਾਉਂਦੇ ਹੋ ਉਹ ਫੇਰ ਨਾ ਉਹਨੇ ਉਹਦੇ ਵਿੱਚ ਡੁਬੋਏ ਸੀ ਫਿਰ ਪਹਿਲੇ ਜਿਹੜੀ ਕੋਨ ਸਟੋਚ ਦੀ ਅ ਹਾਂ ਆਰਾ ਰੋਟ। ਕਦੀ ਜਿਹੜੀ ਉਹ ਬਣਾਈ ਨਾ ਘੋਲ ਉਹਦੇ ਚ ਡੁਬੋ ਕੇ ਨਾ ਤੇ। ਫੇਰ ਜਿਹੜਾ ਅਸੀਂ ਕੋਰਨਫਲੋਕਸ ਦਾ ਚ ਚੂਰਾ ਨੀ ਬਣਾਇਆ ਦਾ। ਉਹਦੇ ਵਿੱਚ ਲਪੇਟਦੇ ਆ ਹਾਂ ਫੇਰ ਉਹਨੂੰ ਦਸ ਮਿੰਟ ਦਾ ਰੈਸਟ ਦਿੱਤਾ ਉਹਨੇ। ਤੇ। ਜਾਂ ਫਰਿਜ ਵਿੱਚ ਰੱਖ ਦੋ ਦਸ ਮਿੰਟ।
ਉਹ ਤਾਂ ਪਤਾ ਤੁਸੀ ਨਾਲ ਨਾਲ ਵੀ ਕਰ ਸਕਦੇ ਹੋ। ਹੂੰ। ਫਰਿੱਜ ਚ ਰੱਖਣਾ ਹੋਵੇ ਤਾਂ। ਤੇ ਮੈਂ ਜਿਵੇਂ ਦਿਆਂ। ਕਦੀ ਕਦਾਈਂ ਅਸੀਂ ਜ਼ਿਆਦਾ ਬਣਾ ਕੇ ਰੱਖ ਦਿੰਨੇ। ਕਿਉਂ। ਕਈ ਵਾਰੀ ਤਾਂ ਕਹੇ ਦਿੰਨੀ ਸ਼ਾਮੀ ਤੋਂ ਵੀ ਲੇਟ। ਕਿਸੇ ਹੋਰ ਨੇ ਖਾਣੀ ਹੁੰਦੀ ਹੈ। ਹਾਂ ਮੈਂ ਫੇਰ ਦੂਸਰੇ। ਤੇ ਮੈਂ ਵੀ ਚੁੱਕ ਕੇ
ਛਾ ਹਾਂ ਉਹ ਫੇਰ ਬੜੇ ਕੁਰਕੁਰੇ ਜਿਹੇ ਬਨ ਜਾਂਦੇ ਐਂ ਅੱਗੋ ਟੇਸਟੀ ਲੱਗਦੇਆ ਤੁਸੀਂ ਫਿਰ ਸੋਸ ਕਿਵੇਂ ਘਰ ਹੀ ਬਨਾਉਂਦੇ ਹੋ ਯਾ ਸੋਸ ਸੋਸ ਤੁਸੀ ਬਾਜਾਰ ਦੀ ਯੂਜ਼ ਕਰ ਲੈਂਦੇ ਹੋ ਫਿਰ।
ਬੱਚੇ ਨੂੰ ਦੇਖ ਕੇ ਪਹਿਚਾਨ ਜਾਂਦੇ ਨੇਂ। ਇਹ ਤੇ ਓਹਨਾਂ ਦਾ ਕੰਮ
ਅੱਛਾ ਕੈਚਅਪ ਨਾਲ ਵੀ ਅੱਛੇ ਲੱਗਦੇ ਹਾਂ। ਅੱਛੇ ਲੱਗਦੇ ਨੇ ਕੈਚਅਪ ਨਾਲ ਵੀ। ਔ ਇਮਲੀ ਦੀ ਵੀ ਸੋਸ ਬੜੀ ਹਾਂ ਇਮਲੀ ਦੀ ਤੇ ਵਿ ਉਹ ਵੀ ਬੜੀ ਸਵਾਦ ਲੱਗਦੀ ਹੈ ਇਹਨਾਂ ਨਾਲ ਵੈਸੇ ਇਮਲੀ ਦੀ ਚਟਨੀ ਵੀ ਨਾ। ਤੇ ਉਹ ਵੀ ਬੜੀ ਸ
ਤੇ ਤਿੰਨ ਗਈਆਂ ਬੱਸ
ਹਾਂ ਉਹ ਤੇ ਹੋਰ ਵੀ ਵਧੀਆ ਐ ਉਹ ਤੇ ਬੜੀ ਵਧੀਆ ਚਟਨੀ ਹੈ ਉਹ ਤੇ ਹਾਜਮ ਮਾਂ ਵੀ ਕਰ ਦਿੰਦੀ ਹੈ ਫੇਰ ਔਸ ਤੋ ਵਧੀਆ ਤੇ ਚਟਨੀ ਨੀ ਹੈ ਕੋਈ ਉਹ ਤੇ ਸਭ ਤੋ ਵਧੀਆ ਏ ਚਟਨੀ। ਪੁਦੀਨੇ ਚ ਅੱਜ ਕੱਲ ਤੇ ਅੱਜ ਕੱਲ ਤੇ ਪੁਦੀਨਾ ਵੀ ਬੜਾ ਹਾਂ ਹਾਂ ਗਰਮੀਆਂ ਚ ਤੇ ਵੈਸੇ ਬਨਾ ਕੇ ਤੇ ਰੱਖ ਲੈਨੀ ਚਾਹੀਦੀ ਹੈ ਬਾਰ ਬਾਰ ਬਨਾਉਨ ਨਾਲੋ ਤੇ ਤੇ ਉਹ ਤੇ ਬੰਦਾ ਦਾਲ ਨਾਲ ਵੀ ਬੜੀ ਸਵਾਦ ਲੱਗਦੀ ਹੈ। ਖਾਲੀ ਤੁਸੀ ਚਾਵਲ ਹੀ ਬਨਾ ਲਓ। ਚਾਵਲਾਂ ਨਾਲ ਵੀ ਅੱਛੀ ਲੱਗਦੀ ਹੈ। ਪੁਦੀਨੇ ਵਾਲੀ ਚਟਨੀ ਤੇ ਉਹ ਤੇ ਕਿਸੀ ਕਿਸੀ ਵੀ ਚੀਜ ਨਾਲ ਖਾਈ ਜਾ ਸਕਦੀ ਹੈ।
ਨਹੀਂ ਤੇ ਇੱਕ ਨਾ ਜਿਵੇਂ ਮੋਮੋਜ਼ ਨਾਲ ਨੀ ਆਂਦੀ। ਤੇ ਉਹ ਵਾਲੇ ਵੀ ਬਨਾ ਸਕਦੇਆਂ ਮੈਂ ਤੇ ਇੱਕ ਅੱਧੀ ਵਾਰ ਓਵੇਂ ਦੀ ਵੀ ਬਣਾ ਦਿੰਦੀਆਂ।
ਹਾਂ ਉਹ ਤੇ ਅੱਛਾ ਮੋਮੋਜ਼ ਵਾਲੀ ਵੀ ਤੁਹਾਨੂੰ ਆਉਂਦੀ ਹੈ ਬਨਾਉਨੀ।
ਅ ਹਾਂ ਉਹ ਤਾ ਬੜੇ ਸਾਰੇ ਬਨ ਦੀ ਹੈ
ਅੱਛਾ ਚਲੋ ਮੈਂ ਉਹ ਨਾ ਫੇਰ ਤੁਹਾਨੂੰ ਪੁੱਛਨੀ ਆਂ ਹੁੰਨੇ ਮੈਨੂੰ ਨਾ ਕੋਈ ਬਾਹਰ ਬੁਲਾ ਰਿਹਾ ਏ ਥੋੜ੍ਹੀ ਦੇਰ ਤੱਕ ਨਾ ਮੈਂ ਪੁੱਛਾਂਗੀ ਤੁਹਾਨੂੰ ਮੋਮੋਜ਼ ਵਾਲੀ ਚਟਨੀ ਦੀ ਵੀ ਰੈਸਪੀ। ਮੈਨੂੰ ਬੜੀ ਸ ਟੇਸਟੀ ਲੱਗਦੀ ਐਂ। ਮੈਨੂੰ ਬੜੀ ਅੱਛੀ ਲੱਗਦੀ ਹੈ ਮੋਮੋਜ਼ ਵਾਲੀ ਕਰਾਰੀ ਹੁੰਦੀ ਹੈ ਨਾ ਬੜੀ।
ਨਾ ਹਾਂ ਪਤਾ ਬਾਹਰੋਂ ਪਤਾ ਨੀ ਕਿਵੇਂ ਬਨਦੀ ਐ। ਕਿਵੇਂ ਦੀ ਬੰ ਨੀ ਤੇ ਫੇਰ ਓਹ ਘਰ ਈ ਬਣਾ ਲੈਂਣੇ ਆ। ਆਪਾਂ ਤਾਂ ਮੋਮੋਜ਼ ਵੀ ਇੱਕ ਵਾਰ ਘਰ ਬਣਾਏ ਹੋਏ ਸੀਗੇ ਤੇ ਹ ਓਹ ਇੰਨੀ ਮੈਨਤ ਲੱਗਦੀ ਐ ਓਦ
ਹੂੰ, ਚਲੋ ਮੈਂ ਤਾਨੂੰ ਨਾ ਫੇਰ ਕਰਨੀਆਂ ਕੋਲ। ਮੈਂ ਨਾ ਦੁਬਾਰਾ ਤਾਨੂੰ ਕਰਾਂਗੀ ਮੈਨੂੰ ਮੋਮੋਸ ਦੀ ਦੱਸਣਾ ਰੈਸਪੀ ਰੈਸਪੀ ਦੱਸਣਾ, ਚਲੋ ਜੀ ਠੀਕ ਹੈ, ਅੱਛਾ ਜੀ ਸਤਿ ਸ੍ਰੀ ਕਾਲ, ਸਤ ਸ੍ਰੀ ਕਾਲ ਜੀ।